ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਆਕਾਲ ਜੀ।
ਹੋਰ ਕੀ ਕਰਦੇ ਪਏ?
ਬੱਚੇ ਦੇ ਪਿੱਛੇ ਲੱਗਿਆ।
ਅੱਛਾ, ਅੱਛਾ-ਅੱਛਾ, ਹਾਂ। ਮੈਂ ਵੀ ਆਈ ਸੀ ਹੁਣੇ ਥੱਲੇ।
ਨਾਮ
ਹਾਂ ਤਾਂ ਈ ਸ਼ੈਂਪੂ ਮੰਗਣ ਡਏ ਬੱਚੇ ਲੋਕ
ਹਾਂਜੀ-ਹਾਂਜੀ।
ਇਹਨਾਂ ਨੂੰ ਸ਼ੋਕ ਚੜ ਜਾਂਦਾ ਵਾਲ ਖੋਲਣ ਦਾ ਪਤਾ ਕੀ ਵਾਲ, ਸਿਰ ਨਹਾਵਾਗੇ ਤੇ ਵਾਲ ਖੁੱਲ੍ਹੇ ਰਹੂਗੇ।
ਹੂੰ-ਹੂੰ, ਜਾਣੇ ਆ।
ਹਾਂਜੀ ਉਹ ਤੇ ਆ।
ਹੂੰ।
ਉਹ ਸ਼ੈਪੂ ਲੈਣਾ ਈ। ਪਤਾ ਨੀਂ ਕਿੱਥੇ ਹੈਗੇ ਆ, ਹੁੰਦੇ ਨਾਂ ਲਿਆ ਦਿੰਦੇ।
ਹੂੰ। ਲੱਗਣਾ।
ਹੋਰ?
ਨੀਂ ਲੱਭ ਰਿਹਾ।
ਚਲੋ ਲੱਭ ਗਿਆ, ਹੋਰ ਸੁਣਾਓ?
ਉਹ ਬਸ ਮੈਂ ਵੀ ਥੋੜਾ ਜਿਹਾ, ਕੁਛ ਨੀਂ ਨਹਾ ਹੋ ਕੇ, ਪਾਠ-ਪੁਠ ਕਰਕੇ ਬੈਠੀ ਆਂ। ਫਿਰ ਜਾਉਂਗੀ ਰੋਟੀ, ਰੋਟੀ-ਰੂਟੀ ਬਣਾਉਂਗੀ।
ਹੂੰ-ਹੂੰ। ਅੱਛਾ, ਹਾਂਜੀ।
ਹੂੰ, ਸਬਜ਼ੀ ਕਹਿ ਰਿਹਾ, ਥੋੜ੍ਹੀ ਸਬਜ਼ੀ ਬਣਾ ਲੋ ਮੈ ਵੀ ਚੰਗਾ ਬ ਮੇਰੀ ਸਬਜ਼ੀ, ਆਲੂ ਦੀ ਸਬਜ਼ੀ ਬਣਾਉਗੀ ਪੂਰੀ।
ਅੱਛਾ-ਅੱਛਾ ਵਧੀਆ। ਸਾਡੇ ਤੇ ਦੁਪਹਿਰੇ ਹੋਈ ਦਾਲ, ਚੌਲ, ਸਬਜ਼ੀ ਬਣਾਓ। ਹੋਰ, ਚਲਣਾ ਏ ਸੱਚ ਘੁੰਮਣ।
ਜਾਣਾ
ਹੈਲੋ, ਹਾਂ ਬੱਚੇ ਨਿਆਣੇ ਕਈ ਜਾਣਦੇ ਸੀ ਜਾਣਾ-ਜਾਣਾ ਕਰਕੇ, ਚੱਲਦੇ ਹ ਫੇਰ ਜਨਮ ਲੈ ਲ ਚੱਲਦੇ ਆਂ
ਹਾਂਜੀ-ਹਾਂਜੀ ਚੰਗਾ ਨਾ ਸਾਡੇ ਤਿੰਨ ਵਜੇ ਨਿਕਲਾਂਗੇ।
ਹਾਂਜੀ
ਹੈ ਬਾਕੀ ਉਹਦੇ ਵਿੱਚ
ਹਾਂਜੀ ਐਤਵਾਰ ਵੀ ਆ ਨਾਲੇ ਚਲੋ ਘੁੰਮ ਫਿਰ ਆਓਗੇ ਬੱਚੇ ਵੀ ਤੇ ਜਾਣਾ-ਆਣਾ ਹੁੰਦਾ ਨੀ ਆ ਕਿਤੇ ਹੂੰ,,, ਥੋੜਾ ਘੁੰਮ ਆਉਂਦੇ ਤੇ ਠੀਕ ਰਹਿੰਦਾ ਕਰਦੇ ਫਿਰ ਪੂਰਾ ਟਾਈਮ ਘਰੇ ਈ ਬਸ ਰਹਿਣਾ ਹੁੰਦਾ ਇਹਨਾਂ ਨੇ ਹੋਰ ਤੁਹਾਡੀ ਆਵਾਜ਼ ਨੀ ਆਰੀ, ਹੈਲੋ, ਹੈਲੋ ਹੈਲੋ, ਹਾਂਜੀ-ਹਾਂਜੀ ਹੁਣ ਆ ਰਹੀ ਆ, ਆ ਰਹੀ ਹੁਣ ਆ ਰਹੀ
ਹਾਂਜੀ ਬੱਚੇ ਕਹਿੰਦੇ ਛੱਡ ਤੀ ਹੋਈ ਆ
ਹੋ ਜਾਂਦਾ ਕੀ ਪਤਾ ਨੀ, ਹੈ
ਕਿੱਕ ਕੀ ਕਹਿੰਦੇ
ਜਿੱਥੇ ਓਹ ਬਦਮਾਸੀ਼ ਕਰ ਰਹੇ ਸੀ ਪਹਿਲੇ ਖੇਡ ਰਹੇ ਸੀ ਨਾ ਮੈਂ ਇੱਥੇ ਆ ਕੇ ਬੈਠੀ ਹਾਂ।
ਅੱਛਾ-ਅੱਛਾ ਹੂੰ ਹੂੰ ਐਲ ਜੇ ਬੱਚੇਓ
ਪਾਣੀ ਹਰ
ਤੋਂ ਚਲ ਆ ਤੇਰੇ ਕੱਪੜੇ ਵੇਥ, ਏ ਇਥੇ ਕੱਪੜੇ ਪਏ ਤੁਹਾਡੇ ਹਾਂਜੀ ਆ ਰਹੀ ਹੈ, ਕਿੱਥੇ ਉਤੇ ਗਏ ਸੀ।
ਹੈਲੋ, ਕਿੱਥੇ ਚਲੇ ਗਏ ਤੁਹੀ ਹੈਲੋ ਥੱਲੇ ਆ ਜੋ ਜੀ ਉੱਤੇ ਨੈਟਵਰਕ ਨਹੀਂ ਆਣਾ ਤੁਹਾਡਾ ਹੈਲੋ ਆਈ ਹਾਂਜੀ ਹੁਣ ਆਈ ਮੈਂ ਹਾਂਜੀ, ਓਹ ਕੀ ਹੁੰਦਾ ਕਿ ਮੂੰਹ ਨਾਲ ਲਾ ਕੇ ਹੋ ਜਾਂਦਾ ਨਾ ਤੇ ਸਕਰੀਨ ਲੋਕ ਕਰਲੋ ਤੇ ਫਿਰ ਠੀਕ ਹੈ, ਫਿਰ ਓਹ ਨੀ ਹੁੰਦਾ ਨੈਟਵਰਕ
ਮੈਨੂੰ ਬੁਲਾ ਲਿਓ ਹਾਂਜੀ-ਹਾਂਜੀ
ਹੂੰ,,,
ਟੋਲੋ-ਟੋਲੋ ਨਾ ਬਿਠਾ
ਕਹਿ ਰਹੀ ਬੱਚੇ ਨ੍ਹਾਉਣ ਗਏ ਨੇ ਤੇ ਕਹਿ ਰਹੇ ਕਿ ਮੈਂ ਸ਼ੈਂਪੂ ਅੱਖ ਚ ਮਾਰਿਆ ਤੁਸੀਂ ਕਿਤੇ ਨਾ ਜਾਓ ਇਥੇ ਹੀ ਰਹੋ ਮੈਂ ਕਿਹਾ ਮੈਂ ਇਥੇ ਹੀ ਆਂ
ਅੱਛਾ।
ਤੁਹਾਡੇ ਕੋਲ ਗਾਜਰ ਹਾਂਜੀ ਹਾਂਜੀ ਇਥੇ ਜਾਂਦੇ ਸੀ ਛੁੱਟ
ਮੈਂ ਖੁਦ ਦੱਸਦੀ ਹੁੰਦੀ ਸੀ, ਅਸਲ ਚ ਮੈਂ ਤੇ ਮੈਨੂੰ ਇੱਕ ਵਾਰੀ ਗੋਤਾ ਆਗਿਆ ਸੀ ਪਾਣੀ ਤੇ
ਉਧਰ ਚੱਲ ਜੋ
ਹੈਲੋ
ਹਾਂਜੀ-ਹਾਂਜੀ ਦੱਸ
ਹੂਂ-ਹੂਂ ਮੈਂ ਕਿਆ ਇਤ ਰਈ ਮੈਂ ਵੀ ਛੋਟੀ ਸੀ ਤੇ ਪੰਜਾਬ ਚ ਨੀ ਉਹ ਉੱਧਰ ਹੈਗੇ ਨਾ ਚਬੱਚੇ ਜੇਹੇ ਬਨੇ ਰਹਿੰਦੇ ਜਗ੍ਹਾ-ਜਗ੍ਹਾ ਪਾਣੀ ਜਿੱਥੇ ਮਤਲਬ ਬੋਰਿੰਗ ਦਾ ਪਾਣੀ ਆਉਂਦਾ ਗਿਰਦਾ ਵਿੱਚ ਉਹਦੇ ਵਿੱਚ ਵੜੀ ਸੀ, ਇੱਕ ਵਾਰੀ ਮਤਲਬ ਮੂ ਸੇ ਗੋਤਾ ਖਾਗੀ ਸੀ ਪੂਰਾ ਤੇ ਉਦੋਂ ਦਾ ਫੇਰ ਮੈਨੂੰ ਪਾਣੀ ਚ ਬੜੀ ਡਰ ਲੱਗਦਾ ਹੁੰਦਾ ਹੀ ਹੰ ਤੇ ਮੈਂ ਸਿਰ ਥੱਲੇ ਸਿਰ ਥੱਲੇ ਕਰਕੇ ਨਹੀਂ ਨਹਾਉਂਦੀ ਹੁੰਦੀ, ਸਿਰ ਤਾਂ ਚੁੱਕ ਕੇ ਨੋਓਣਾ ਮਤਲਬ ਛੋ ਉਹੀ ਕਿੰਨੇ ਛੇ ਸੱਤ ਸਾਲ ਦੀ ਸੀਗਾ ਲਗਦਾ ਸੱਤ ਅੱਠ ਸਾਲ ਦੀ ਹੋਣੀ ਤੇ ਇਸ ਤਰ੍ਹਾਂ ਹੀ ਨਾ ਮਤਲਬ ਜਦੋਂ ਵੀ ਨੋਓਣਾ ਮੈਂ ਸਿਰ ਤਾਂ ਕਰਕੇ ਨੋਓਣਾ ਤੇ ਇੱਕ ਵਾਰੀ ਮੇਰੇ ਪਾਪਾ ਨੇ ਕੀ ਕੀਤਾ ਕਹਿੰਦੇ ਇੱਥੇ ਰ ਦਾ ਮੈਂ ਡਰ ਲਾਉਂਦਾ ਵਾਂ ਕਰਕੇ ਮੈਨੂੰ ਚ ਲੈ ਕੇ ਗਏ ਥੱਲੇ ਕੀਤਾ ਮੇਰਾ ਸਿਰ ਜੋ ਮੇਰੇ ਸਿਰ ਚ ਪਾਣੀ ਪਾਈ ਗਏ ਮੈਂ ਤੇ ਚੀਕਾਂ ਮਾਰੀ ਜਾਵਾਂ ਨਹੀਂ ਡਰਦੀ ਛੱਡ ਦੋ ਮੈਨੂੰ ਨਹੀਂ ਕਰੋ ਛੱਡ ਦੋ ਛੱਡ ਦੋ ਨਹੀਂ ਤਾਂ ਕਦੇ ਕੁਝ ਨ ਹੁੰਦਾ ਮਰਦੀ ਜਲਦੀ, ਫਿਰ ਤਾ ਤੇ ਫਿਰ ਮੇਰਾ ਡਰ ਖਤਮ ਹੋਇਆ ਲੈ ਜਾਗੇ ਤੇ ਪਾਣੀ
ਮੈਂ ਵੀ ਬੜੀ ਕੁੜੀਆਂ ਨੂੰ ਛੋਟੀ ਸੀ ਛੋਟੀ ਸੀ, ਹਾਂਜੀ ਛੋਟੀ ਜਿਹੀ ਸੀ, ਇੱਕ ਡੇਢ ਸਾਲ ਦੀ ਹੋਣੀ ਆ ਸ਼ੈਂਪੂ ਨੀ ਕਰਾਉਣਾ ਮੰਗਦੀ ਸੀ, ਫੇਰ ਦੀ ਵੱਡੀ ਡੀ ਮੰਮਾ ਨੇ ਕਰਨਾ ਨਹੀਂ ਤੇ ਫਿਰ ਮੈਂ ਹੀ ਕਰੂੰਗੀ ਉੱਥੇ ਫੜ-ਫੜ ਕੇ ਪੂਰਾ ਮ ਤੋਂ ਪਾਣੀ ਸੈਂਪੂ ਲਾ ਕੇ ਉੱਥੋਂ ਹੀ ਪਾਣੀ ਪਾਈ ਜਾਏ ਪਾਈ ਜਾਵੇ ਉਹਦੇ ਅਖ ਛੇ ਸਾਬਣ ਏਦਾਂ-ਓਦਾਂ ਕਿਵੇ ਉਹ ਜੇਠਾਣੀ ਨੇ ਕਹਿਣ ਤੂੰ ਪਗਲਾ ਗਈ ਏ ਕੀ ਏਦਾਂ ਕਰਦਾ ਕੋਈ ਬੱਚਿਆਂ ਨੂੰ ਮੈਂ ਕਿਹਾ ਨਹੀਂ ਕਰਾਉਣ ਡੀ ਕੀ ਕਰਾਂ ਕਹਿੰਨੀ ਨਹੀਂ ਤਾਂ ਜਾਓ ਤਾਂ ਮੈ ਉਹਨੂੰ ਮਾਰਨਾ ਹੈਗੀ
ਹਾਂ ਹਾਂ ਅਛਾ
ਪਾੲਪ ਲਾ ਕੇ ਪਾਈ ਜਾਵੇ ਪਾਣੀ ਪਾਈ ਜਾਵੇ ਉਹਛਾਟ ਪੜਾਈ ਜਾਵੇ ਨਹੀਂ ਨਹੀਂ ਨਹੀਂ ਰੋਜ਼ ਲਗਾਉਂਦੇ ਸੀ ਚੰਗੀ ਤਰ੍ਹਾਂ ਏਦਾਂ ਕਰਕੇ ਉੱਤੇ ਵੇਖੋ ਅਹ ਘਊ ਆ ਗਿਆ ਤੇ ਚਿੜੀਆਂ ਆ ਗਿਆ ਏਦਾ ਕਰ ਮੈਂ ਕਿਹਾ ਇਨਾ ਨੀ ਪਖੰਡ ਹੁੰਦਾ ਮੇਰੇ ਤੋਂ
ਹਾਂ ਆਪਣੇ ਚ ਫਿਰ ਇਹ ਹੁੰਦਾ ਨਾ ਖਿੱਚ ਕੇ ਉਤਰਾ ਕਰਦੇ ਦੂਸਰੇ ਫੈਦਾ ਵਾਉਂਦੇ ਤੇ ਥੋੜਾ ਸਾ ਧਿਆਨ ਨਾਲ ਕਰ ਦਿੰਦੇ ਆ ਆਪਣੇ ਕੋ ਇਹ ਹੁੰਦਾ ਕਿ ਫਟਾਫਟ ਕਰਕੇ ਕੱਢੀਏ ਬਾਹਰ ਕੰਮ ਵੀ ਆ
ਕੁਛ ਨੀ ਆਉਂਦਾ ਹਾਂਜੀ ਸਹੀ ਗੱਲ ਐ
ਆਈ ਫਿਰ ਮੇਰੀ ਵੀ ਤਰ੍ਹਾਂ ਹੀ ਖਾਦੀ ਹੁੰਦੀ ਸੀ ਫੇਰ ਇਹਨਾ ਹੀ ਇਹਨੇ ਵੀ ਇਤਰਾ ਹੀ ਕਰੰਨਾ ਮੇਰੀ ਛੋਟੀ ਸੀ ਫਿਰ ਇਹਨੂੰ ਵੀ ਅਸੀਂ ਬੋਲ ਬੋਲ ਕੇ ਆਦਤ ਪਾਈ ਦੇਈ ਥੱਲੇ ਕਰਕੇ ਘਰ ਕੰਨ ਚ ਪਾਣੀ ਨੀ ਜਾਏਗਾ ਉਤਰਾਂ ਕੰਨ ਚ ਪਾਣੀ ਚੱਲ ਜਾਂਦਾ ਅਖਜੇ ਨਾ ਚਲ ਜਾਂਦਾ ਫੇਨੂੰ ਬੋਲਣਾ ਕਿਸ ਤਰ੍ਹਾਂ ਕਰਕੇ ਥੱਲੇ ਵੇਖ ਤੇ ਉਥੇ ਪਾਣੀ ਨੀ ਜਾਊਗਾ ਅੱਖ ਚ ਨਹੀਂ ਜਾਊਗਾ ਕੰਨ ਚ ਨਹੀਂ ਨਕ ਚ ਨਹੀਂ
ਐਡੋ ਥੋਕ ਬ ਹਾਂਜੀ ਸਾਡੇ ਉੱਥੇ ਇੱਕ ਟਿਊਸ਼ਨ ਚ ਜਿੱਥੇ ਮੇਰੀ ਕੁੜੀ ਜਾਂਦੀ ਮਤਲਬ ਉੱਥੇ ਇੱਕ ਬੱਚਾ ਆਉਂਦਾ ਸੀ ਹੁਣ ਤਾਂ ਛੱਡ ਕੋਨੇ
ਹੰ ਹੰ
ਉਹ ਬੱਚਾ ਮਤਲਬ ਇੰਨਾ ਕੁਛ ਹੋਣਾ ਓਦਾ ਪਿਛਲੇ ਜਨਮ ਦਾ ਟੈਡੀ ਬੀਅਰ ਨਾਲ ਆਗਰ ਜੇ ਤੁਸੀਂ ਉਹਦੇ ਕੋਲ ਟੈਡੀ ਬੀਅਰ ਚਾਹੇ ਛੋਟਾ ਹੋਵੇ- ਵੱਡਾ ਹੋਵੇ -ਕੋਈ ਵੀ ਹੋਵੇ, ਜੇ ਓਦੇ ਸਾਮਣੇ ਤੁਸੀਂ ਸੁ ਤਾ ਰੱਖਤਾ, ਓਨੇ ਜੋ ਚਿੱਕਾ ਮਾਰ -ਮਾਰ ਰੋਣਾ ਜੋ ਚਿੱਕਾ ਮੈਂ ਮਰ ਜਾਣਾ ਮੈਂ ਕੂਆ ਚ ਕੋਦ ਜਾਣਾ। ਅੱਠ ਨੌ ਸਾਲ ਦਾ ਮੁੰਡਾ ਸੀ, ਏਨਾਂ ਨੂੰ ਅਸੀਂ ਅਸੀਂ ਜਾਣ-ਜਾਣ ਕਰਦੇ ਸੀ ਵੀ ਓਦੀ ਮੰਮੀ ਕੋਲ ਕੇਂਦੀ ਨਾ ਕਰੇਆ ਕਰੋ। ਓਨੂੰ ਕੋਈ ਡਰ ਆ ਓ ਨਈ ਓ ਮਤਲਬ ਨਈ ਖੇਡਦਾ ਟੂਆਏ ਨਾਲ ਪਤਾ ਨੀ ਟੈਡੀਵੇਅਰ ਨੂੰ ਕੀ ਆ। ਕੁਛ ਹੋਣਾ ਓਦਾ ਪਿਛਲੇ ਏ ਪਿਛਲੇ ਜਨਮ ਦਾ।
ਹਾਂ-ਹਾਂ।
ਓਦੇ ਕੋਲ ਜਦੋ ਟੈਡੀਵੇਅਰ ਸੁੱਟ ਦੋ ਜ਼ੋ ਰੋਂਂਦਾ ਓ ਚੇਕ-ਚਿੱਕਾ ਮਾਰ-ਮਾਰ ਕੇ ਮੈਂ ਏਥੇ ਕੋਦ ਜਾਣਾ-ਮੈਂ ਓੱਥੇ ਕੋਦ ਜਾਣਾ।
ਹੁੰਦਾ ਕਿਸੇ ਨੂੰ ਕੋਈ-ਕੋਈ ਚੀਜ਼ ਦਾ ਡਰ, ਕੋਈ ਕਿਸੇ ਨੂੰ ਹੁੰਦਾ ਵਾ ਮੈਨੂੰ ਹ ਤੇ ਓ ਆ ਮੈਨੂੰ ਇਤਰ੍ਹਾਂ ਹਾਈ ਤੇ ਚੜ੍ਹਦਾ ਤੇ ਮੈਨੂੰ ਡਰ ਲੱਗਦਾ ਮੈਂ ਗੀਰ ਈ ਜਾਣਾ। ਮੇਰੇ ਹੱਥ ਪੈਰ ਸੋਣ ਹੋਣ ਲੱਗ ਜਾਂਦੇ ਹਾਂ, ਮੇਰੀ ਕੁੜੀ ਨੂੰ ਮੱਖੜੀ ਤੋਂ ਬੜੀ ਡਰ ਲੱਗਦਾ। ਉਹ ਮੱਕੜੀ ਵੇਖ ਕੇ ਚਿੱਕਾ ਮਾਰਨ ਲੱਗ ਜਾਂਦੀ ਭੱਜ ਜਾਂਦੀ।
ਅਹ, ਹਾਂ ਏ ਤਾਂ ਮੈ ਬੋਲ ਦਿੱਤਾ, ਹੁਣ ਤਾਂ ਹੁੰਦਾ ਕਿ-ਕਿ ਕਿਓ, ਹੋਰ ਕੁੱਛ ਵੀ ਕਾਰ ਜਿੱਦਾਂ ਮੈਨੂੰ ਪੇਲਾਂ ਜਿੱਦਾਂ ਮੇਰੀ ਛੋਟੀ ਕੁੜੀ ਹੋਈ, ਤੇ ਜਦੋਂ ਹੋਣ ਵਾਲੀ ਸੀ ਤੇ ਮੇਰੀ ਛੋਟੀ ਕੁੜੀ ਕੀ ਕਰਦੀ ਸੀ ਮੈਂ ਵਾਸ਼ਰੂਮ ਜਾਂਦੀ ਸੀ ਨਾ ਤੇ ਓ ਦਰਵਾਜ਼ਾ ਬੰਦ ਕਰਕੇ ਲਾਈਟ ਔਫ ਕਰ ਦਿੰਦੀ ਸੀ। ਤੇ ਮੈਨੂੰ ਹੁਣ ਨੇਰੇ ਚ ਏਂਨਾ ਡਰ ਆ ਕਿ ਜਦੋਂ ਲਾਈਟ ਵੀ ਕੱਟ ਜਾਂਦੀ ਨਾ ਮੈਂ ਫਟਾਫਟ ਫੋਨ ਲੱਭਦੀ ਪੇਲਾਂ। ਅ ਜਿਦਾਂ ਮੈਂ ਏਦਾ ਨੀਂਦ ਚ ਸੋਈ ਆ, ਜਿੱਦਾਂ ਲਾਈਟ ਹੋਏ ਇੱਕ-ਦਮ ਗੁੰਮ ਕੇ ਏਦਾਂ ਨੀ ਹੋ ਜਾਂਦਾ ਸੁਨਸਾਨ ਤੇ ਮੈਂ ਉੱਠ ਕੇ ਚੀਲੋ -ਚੀਲੋਣ ਲੱਗ ਜਾਂਦੀ ਫੋਨ ਫੜਾਓ ਫੋਨ ਫੜਾ ਜਾਂ ਦੇ ਕੀ ਹੋ ਪਗਲਾ ਗਈਏ ਕੀ ਫੋਨ ਫੜਾ ਤੈਨੂੰ ਕਿਤੇ-ਕਿਤੇ ਸੁਟਣ ਲੱਗੇ ਆ। ਫੋਨ ਫੜਾਓ, ਫੋਨ ਫੜਾਓ ਓਈ ਫੇਰ ਏ ਕੇਂਦੇ ਕੀ ਆਪਣੇ ਕੋਲ ਰੱਖ ਕੇ ਸੋਏਆ ਕਰ ਫੋਨ ਰਾਤੀ ਮੇਰਾ ਈ ਦਿਮਾਗ ਖਰਾਬ ਕਰ ਦੇਣਾ ਫੋਨ ਫੜਾਓ ਕਿੱਥੇ ਆ-ਕਿੱਥੇ ਆ ਮੈਂ ਜੋਰ- ਜੋਰ ਚਲੋਣ ਲੱਗ ਜਾਂਨੀ ਆ, ਫੌਨ ਫੜਾਓ- ਫੋਨ ਫੜਾਓ ਅਨਧੇਰਾ ਹੋ ਗੇਆ-
ਹੂੰ
ਏ ਕੇਂਦੇ ਓੰਨੂ ਕੀ ਪੜਾ ਕਰ।
ਹਾਂ ਮੇਰੇ ਏਨਾਂ ਨੂੰ ਵੀ ਇਸ ਤਰਾਂ ਈ ਆ, ਏਨਾਂ ਨੂੰ ਵੀ ਬੰਦ ਚੀਜਾਂ ਤੋਂ ਏਨਾਂ ਨੂੰ- ਹਾਂ, ਏਨਾਂ ਨੂੰ ਲਿਫਟ ਤੋਂ ਹੁੰਦਾ ਵਾ ਲਿਫਟ ਚ ਨਈ ਜਾਣਾ ਏ ਮੇਰੇ ਘਰ ਵਾਲੇਆਂ ਨੂੰ ਘਰ ਵਾਲੇ ਨੂੰ-
ਅੱਛਾ -ਅੱਛਾ।
ਏਦਾਂ ਤੂ ਲਿਫਟ ਤੋ ਹੁੰਦਾ ਲਿਫਟ ਚ ਨੀ ਵਰਦਾ ਮਾਂਜਾ ਜਲਦੀ-
ਮੈਨੂੰ ਵੀ ਮੈਨੂੰ ਵੀ ਹਾਂਜੀ, ਮੇਥੋ ਪੇਲਾਂ ਨੀ ਹੁੰਦਾ ਸੀ ਲੇਕਿਨ ਹੁਣ ਤੁਸੀਂ ਬੋਲੋਗੇ ਕਿ ਇਕੱਲੇ ਆ ਕਿਸੇ ਦੇ ਨਾਲ ਜਾਓ ਮੇਰੇ ਏਧਰ ਸਾਹ ਪਤਾ ਕੀ ਹੋਏਆ ਸੀ ਮੇਰੇ ਨਾਲ-
ਹਾਂ-
ਮੈਂ ਦੱਸ ਦੀਂਨੀ ਤਾਨੂੰ, ਅਸੀਂ ਮਤਲਬ ਬਾਰ ਘੁੰਮਣ ਗਏ ਸੀਗੇ
ਅੱਛਾ-
ਮੈਨੂੰ ਨੀ ਲੱਗਦਾ ਤੁਸੀਂ ਤਾਂ ਬਣਾਂਦੇ ਓ ਮੈਨੂੰ ਨੀ ਲੱਗਦਾ, ਤੁਸੀਂ ਬਣਾ ਕੇ ਲਿਆਓ। ਵੱਡੀ ਮੰਮਾ ਬਣਾਦੁ ਗੇ। ਅਰੇ ਕੀ ਹੋਏਆ ਨਾ ਇੱਕ ਵਾਰੀ ਅਸੀਂ ਬਾਰ ਘੁੰਮਣ ਗਏ ਸੀਗੇ
ਹੂੰ
ਲਿਖਿਆ ਈ ਆ। ਹੈਨਾ, ਅਹ ਓੱਥੇ ਮ ਸਾਡਾ ਸਮਾਨ ਜਾਦਾ ਹੋ ਗੇਆ ਤੇ ਓ ਲੋਗ ਮਤਲਬ- ਤੇ ਮ ਤਾਡਾ ਕੀ ਸਟੇਸ਼ਨ ਚ ਲਿਫਟ ਵੀ ਸੀ ਸੀੜੀ ਚੜ ਕੇ।
ਅੱਛਾ।
ਤੇ ਵੱਡੇ -ਵੱਡੇ ਸਾਡਾ ਬੈਗ ਸੀ ਤੇ ਏ ਮੇਰੇ ਹਸਬੈਂਡ ਨੇ ਕੀ ਕੀਤਾ ਕੇਂਦੇ ਲਿਫਟ ਤੋਂ ਚੱਲ-ਚਲਦੇ ਆ ਸਮਾਨ ਮੈਂ ਚੁੱਕ ਵੀ ਨੀ ਸਕਦੀ ਕੇਂਦੇ ਤੂੰ ਰੈਣ ਦੇ ਕੁਲੀ ਲਾ ਲੇਆ, ਮੈ ਕੇਆ, ਕੇਂਦੇ ਰੈਣ ਦੇ ਕੁੱਲੀ ਨੂੰ ਮੈਂ ਚੁੱਕ ਕੇ ਫੇਰ ਲਿਪਸ'ਚ ਰੱਖਕੇ, ਰੱਖਤਾ ਇਹਨਾਂ ਨੇ। ਉਹ ਕੀ ਹੋਇਆ ਲਿਫਟ 'ਚ ਜਦ ਅਸੀਂ ਵੜੇ- ਤੇ ਇਹਦਾ ਲਿਫਟ ਰੁਕ ਗਿਆ, ਵੇਟ ਜ਼ਿਆਦਾ ਹੋ ਗਈ ਸਮਾਨ ਦੀ, ਕਿ, ਕੀ ਹੋਇਆ ਰੱਬ ਜਾਣੇ ਉਹਨਾਂ ਵਿੱਚ- ਲਿਫਟ ਰੁਕ ਗਿਆ ਦੋ ਮਿੰਟ ਵਰੂ ਦੋ ਮਿੰਟ, ਦੋ ਮਿੰਟ ਕੀ ਦੋ ਸੈਂਕੜ ਵਾਸਤੇ। ਮੇਰਾ ਤੇ ਜਾਣ ਉੱਤੇ, ਹਾਂਜੀ।
ਹਾਂਜੀ, ਫਿਚ ਦੱਸਿਓ ਤੁਹੀ।
ਹਾਏ